ਹੈਲੋ।
ਹਾਂਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਕੇ ਹਾਲ ਐ।
ਹੋਰ ਠੀਕ ਨੇ ਤੁਸੀ ਸੁਨਾਓ ਕੀ ਕਰਦੇ।
ਬਸ ਕੁਛ ਨੀ ਬੈਠੇ ਥੋੜੇ ਸਰੇਰ ਸੁਸਤ, ਸੁਸਤ ਲੱਗ ਰੇਐ। ਅ, ਹਾਂ, ਬੜੇ ਦਿਨ ਤੋਂ ਨਾ ਕੋਈ। ਐਕਸਰਸਾਈਜ਼ ਵੀ ਕੀਤੀ ਵੀ ਘਰ ਆਏ ਗੇ ਸੀ ਸ਼ਾਇਦ ਅਸੀਂ ਘਰ ਕੰਮ ਵਿਚ ਲੱਗੇ ਰਹੇ ਆਂ ਤੇ ਕੁਛੁ ਹੁਣ ਅੱਜਕੱਲ ਆਦਤ। ਪੈ ਗਈ ਆ ਨਾ ਸਵੇਰੇ ਖੁੱਲੀ ਹਵਾ ਚ ਜਾਣ ਦੀ ਐ ਦੋ। ਐਕਸਰਸਾਈ ਕਰਲੋ ਜਿੰਮ ਚਲੇ ਜਾਓ ਤੇ ਉਹ ਨਾ ਬੜੇ ਦਿਨਾਂ ਤੋਂ। ਹੋ ਨੀ ਰਹੀ। ਤੇ ਸਰੀਰ ਬੜਾ ਟੁੱਟਿਆ ਟੁੱਟਿਆ। ਸੀ ਤੇ ਮੈਂ ਹੁਣ ਸੋਣ ਈ ਲੱਗੀ ਸਾਂ ਤੇ ਮੈਂ ਚੱਲ ਪਹਿਲੇ ਤੁਹਾਡੇ ਨਾਲ ਗੱਲ ਕਰਲਾ। ਫਿਰ ਸੋਨੀ ਆਂ।
ਸਵੇਰੇ ਉੱਠ ਕੇ ਜੋਗਾ ਕਰ ਲਿਆ ਕਰੋ ਥੋੜਾ ਜਿਹਾ।
ਹਾਂਜੀ ਹਾਂਜੀ, ਮੈਂ ਕਰਨੀ ਆ। ਮੈਂ ਤੇ ਕਰਨੀ ਆ ਮੈਂ ਨਾ ਚਾਰ ਮਹਿਮਾਨ ਆਏ ਦੇ ਸੀ ਥੋੜੇ ਦਿਨਾਂ ਤੋਂ। ਹਫ਼ਤਾ ਹੀ ਹੋ ਗਿਆ ਤੇ ਫੇਰ ਉਹ ਮਹਿਮਾਨ ਤੁਹਾਨੂੰ ਪਤਾ ਘਰ ਮੈਂ ਮਹਿਮਾਨ ਆਣ ਤੇ ਫਿਰ ਟਾਈਮ ਨੀ ਲੱਗ ਦਾ ਕੁਛ ਵੀ ਕਰਨ ਦਾ।
ਅੱਛਾ। ਨਹੀਂ ਤੇ ਕਪਾਲ ਭਾਤੀ ਕਰ ਦਿਓ।
ਹਾਂਜੀ ਮੈਂ ਕਪਾਲ ਮਰਤੀ ਹਾਂਜੀ ਹਾਂਜੀ। ਹਾਂ ਕਰੀਦੀ। ਲੋਮ ਵਿਲੋਮ ਵੀ ਕਰਨੇ ਆ ਤੇ ਲੋਮ ਵੀਲੋਮ ਨਾਲ ਤੇ ਸਗੋਂ ਬੜਾ ਮਜ਼ਾ ਆਂਦਾ।
ਇੱਕ ਹੋਰ ਹੈਗਾ ਨੀ ਜਿਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਰਹੇਗਾ ਮਤ ਤੇ ਤੁਸੀਂ ਆਪਣੇ ਸੱਜੇ ਨੱਕ ਨੂੰ ਵੱਧ ਕਰਕੇ ਨਾ ਅੰਗੂਠੇ ਨਾਲ ਤੇ ਖੱਬੇ ਨੱਕ ਚੋਂ ਲੰਬਾ ਸਾਹ ਲੈਣਾ ਤੇ ਉੱਥੋਂ ਛੋੜਨਾ ਫਿਰ ਉੱਥੋਂ ਲੈਣਾ। ਉੱਥੋ ਛੋੜਨਾ ਇੱਕੀ ਵਾਰੀ ਇਸ। ਕਰਨਾ ਐ ਤੁਹਾਡਾ ਨਾ ਮਤਲਬ ਤੁਹਾਨੂੰ ਬਲੱਡ ਪ੍ਰੈਸ਼ਰ ਵਗੈਰਾ ਨੀ ਹੋਏਗਾ ਕਰ ਲਿਆ ਕਰੋ ਇੱਕੀ ਵਾਰੀ ਤੁਸੀਂ ਇੱਕ ਕੋ ਨਾ ਕੁ ਸਾਹ ਲੈਣਾ ਖੱਬੇ ਚੋਂ ਹੀ ਕਿਉਂਕਿ ਇੱਕ ਸਾਡਾ ਖੱਬੇ ਪਾਸੇ ਜਲਉਦਾ ਨਾ ਖੱਬੇ ਪਾਸਿਓਂ ਈ ਸਾਹ ਲੈਣਾ ਖੱਬੇ ਪਾਸੇ ਤੁਸੀਂ ਸੋੜਨਾ ਇਹ ਬਲਾ ਪ੍ਰੈਸ਼ਰ ਵਗੈਰਾ ਨਹੀਂ ਹੁੰਦਾ ਮੱਤਵ ਇਹ ਵੀ ਇੱਕ ਗੱਲ ਆ ਕਰੋ ਪੈਰਾਂ ਦੀ ਐਕਸਰਸਾਈਜ਼ ਵੀ ਕਰ ਦਿਓ ਕੋਈ ਨਾ
ਹਾਂਜੀ ਪੈਰਾਂ ਪੈਰਾਂ ਦੀ ਮਤਲਬ ਵੋਕ ਹੀ ਕਰਨੀ ਆ ਤੇ ਥੋ ਬੈਠ ਕੇ ਥੋੜੇ ਜਿਹੀ ਇੱਕ ਤਾੜੀਆਂ ਮਾਰੀ ਦੀਆਂ ਨੇ ਇੱਕ ਲੋਮ ਵੀ ਲੋੋਮ ਹੋ ਗਿਆ ਤੇ ਔਰ ਕਪਾਲ ਭਾਰਤੀ ਹੋ ਗਿਆ ਇੱਕ ਜਿਹੜਾ ਓਮ ਵਾਲੇਗ ਖਿੱਚ ਕੇ ਬੋਲਦੇ ਨੇ ਨਾ ਕੰਸਨਟੇਸ਼ਨ ਲਈ ਜਿਹੜਾ ਮੈਡੀਟੇਸ਼ਨ ਦਾ ਜਿਹੜਾ ਹੁੰਦਾ ਹੈ ਹਾਂਜੀ ਹਾਂ ਨਾਮ ਨੀ ਮੈਨੂੰ ਪਤਾ ਪਰ ਪਰ ਮੈਡੀਟੇਸ਼ਨ ਵਾਸਤੇ ਕਹਿੰਦੇ ਉਹ ਵਾਲੀ ਐਕਸਰਸਾਈਜ਼ ਬੜੀ ਅੱਛੀ ਹੁੰਦੀ ਹੈ
ਅੱਛਾ ਉਹ ਵੀ ਕਰਦੇ ਆ ਤੇ ਬਹਿ ਕੇ ਨਾ ਪੈਰ ਲੰਮੇ ਪੈ ਕੇ ਪੈਰ ਬਹਿ ਕੇ ਅੱਗੇ ਪਿੱਛੇ ਕਰੋ ਐਸਲ ਸਾਈਡ ਤੇ ਕਰੋ ਗੋਲ ਕਮਾਓ ਸਾਈਕਲ ਚਲਾਓ ਇਹ ਵੀ ਕਰ ਲਿਆ ਕਰੋ ਤੁਹਾਨੂੰ ਇੰਝ ਲੱਗੇਗਾ ਜਿਵੇਂ ਬੜੀ ਦੂਰੋਂ ਸੈਰ ਕਰਕੇ ਆਈ ਹਾਂ
ਅੱਛਾ ਅੱਛਾ
ਜਾ ਸਕਦੇ ਨਾ ਤੇ ਸਾਈਕਲ ਚਲਾ ਸਕਦੇ ਹੋ ਲੱਤਾਂ ਨੂੰ ਜੇ ਗੋਂ ਦੀ ਪਿੱਛੋਂ ਦੀ ਲੱਤਾਂ ਥੱਕਦੀਆਂ ਨਹੀਂ ਜਿਂ ਮੈਂ ਬੜੀ ਸੈਰ ਕੀਤੀ ਨੀਂਦਰ ਵੀ ਅੱਛੀ ਆਦੀ ਹੈ ਤਵੀ ਦੇ ਨਾਲ ਹੋਰ ਬਦਾਮ ਵਗੈਰਾ ਖਾਂਦੇ ਹੋ ਕੋਈ ਨਾ
ਹਾਂਜੀ ਨਹੀਂ ਘੱਟ ਵੱਧਦੀ ਖਾਂਦੀ ਆਂ ਘੱਟ ਵੱਧਦੀ ਖਾਈ ਦੇ ਕਦੀ ਯਾਦ ਆਏ ਤੇ ਭਾਗੋ ਦੇਈਦ
ਨਹੀਂ ਨਹੀਂ ਇਹ ਤੇ ਡੇਲੀ ਖਾਣੇ ਨੇ ਇਸ ਤਰ੍ਹਾਂ ਦਾ ਕੋਈ ਫਾਇਦਾ ਨੀ ਖਾਣ ਦਾ ਤੁਹਾਡੇ ਤੇ ਤੁਹਾਡੇ ਬੇਕਾਰ ਗਏ ਉਹ ਵੀ ਖਾਧ ਪੰਜ ਬਦਾਮ ਡਲੀ ਰੋਜ਼ ਭਿਓ ਕੇ ਤੁਸੀਂ ਖਾਣੇ ਨੂੰ ਜ਼ਿਆਦਾ ਨੀ ਜ਼ਿਆਦਾ ਗਰਮੀ ਕਰ ਜਾਂਦੇ ਨੇ ਦਸ ਵੀ ਕਿਸ਼ਮਿਸ਼ ਭਿਓ ਕੇ ਉਹਦਾ ਪਾਣੀ ਪੀ ਲਵੋ ਅੰਜੀਰ ਪੀ ਲਉ ਇੱਕ ਖਰੋਟ ਪਿਓ ਲਓ ਇਹ ਵੀ ਚੀਜ਼ਾਂ ਖਾਣ ਨਾਲ ਨਾ ਤੁਹਾਡਾ ਸਰੀਰ ਚ ਜਾਣ ਪੈ ਗ ਜਿਵੇਂ ਤੁਸੀਂ ਸਵੇਰੇ ਉੱਠਦੇ ਨਾ ਸੁ ਸੁੂਤ ਰਹਿੰਦਿਓ ਤੇ ਖਾਓਗੇ ਨਾ ਇਂਜ ਤਦੋਂ ਤਾਜ਼ਾ ਉ ਉੱਠੋ ਗੇ ਤੇ ਤੁਹਾਡੇ ਸਰੀਰ ਚ ਜਾਨ ਪਏਗੀ ਤੇ ਨਾਲੇ ਜਿਵੇਂ ਹੁਣ ਸਾਡੀ ਉਮਰ ਵ ਧ ਦੀ ਪਈ ਘੇਰ ਸਕਦੇ ਨੇ ਆ ਕੇ ਜਿਵੇਂ ਬਲੱਡ ਪ੍ਰੈਸ਼ਰ ਹੋ ਗਿਆ ਇਸ ਤਰ੍ਹਾਂ ਦੇ ਰੋਗਸਾਰ ਚੜ੍ਹਨਾ ਇਹਨਾਂ ਚੀਜ਼ਾਂ ਨਾਲ ਨਾ ਸਾਨੂੰ ਸ਼ੂਗਰ ਨਹੀਂ ਹੋ ਸਕਦੀ ਇਹ ਚੀਜ਼ਾਂ ਨਾਲ ਸਾਨੂੰ ਖਾ ਕੇ ਆਪਣੇ ਸਰੀਰ ਨੂੰ ਸਵਸਥ ਰੱਖਣਾ ਚਾਹੀਦਾ ਵ ਬਈ ਰਾਤੀ ਭਿਓ ਲਿਆ ਤੇ ਸਵੇਰੇ ਖਾ ਲਿਆ ਨਾਲ ਤੁਹਾਡੇ ਨਾਲ ਨਾ ਤੁਹਾਡੇ ਵਾਲ ਵਿੱਚ ਕਾਲੇ ਰਹਿਣਗੇ ਮਤਰ ਚੇਰੇ ਤੇ ਗਲੋ ਰਹੇਗਾ ਚੇਹਰਿਆਂ ਤੇ ਇੱਕ ਦਵਾਈ ਖਾਣ ਨਾਲ ਚੰਗਾ ਇਹ ਚੀਜ਼ਾਂ ਖਾ ਲਓ ਦਵਾਈ ਨੂੰ ਨੇੜੇ ਲੱਗਣ ਨਹੀਂ ਦੇਣਗੀਆਂ ਚੀਜ਼ਾਂ ਜੇੜ੍ਹੇ ਲੋਕੀ ਬਿਮਾਰ ਹੁੰਦੇ ਨੇ ਦਵਾਈਆਂ ਖਾਂਦੇ ਨੇ ਦਵਾਈਆਂ ਨਾ ਖਾਓ ਇਹ ਚੀਜ਼ਾਂ ਖਾ ਕੇ ਤੁਸੀਂ ਆਪਣੇ ਸਰੀਰ ਨੂੰ ਸਵੱਸਥ ਰੱਖ ਸਕਦੇ ਓ ਕਿਉਂਕਿ ਦਵਾਈ ਖਾਣੀ ਬੜੀ ਔਖੀ ਹਾਂ ਇਹ ਚੀਜ਼ਾਂ ਖਾਵਾਂਗੇ ਦਵਾਈ ਸਾਡੇ ਨੇੜੇ ਨੀ ਲੱਗੇ ਗੀ ਅਸੀਂ ਅਸੀ ਬੁਢਾਪੇ ਤੱਕ ਨਾ ਠੀਕ ਰਵਾਂਗੇ ਅਸੀਂ ਆ ਆਪਣਾ ਕੰਮ ਖੁਦ ਕਰ ਸਕਾਂਗੇ ਸਾਡੇ ਚ ਚੱਲਣ ਦੀ ਸ਼ਕ ਤੀ ਹੋਏਗੀ ਸਾਨੂੰ ਸਾਹ ਨੀ ਚਲੇੇਗਾ ਇਹ ਚੀਜ਼ਾਂ ਪੰਜ ਪੰਜ ਖਾ ਲਿਆ ਕਰੋ ਤੁਸੀਂ ਮੇਰੇ ਕਹੇ ਖਾ ਕੇ ਵੇਖੋ ਤੇ ਸਹੀ ਤੁਸੀਂ ਯਾਦ ਕਰੋਗੇ ਵਾਕਿਆ ਉਹਨਾਂ ਨੇ ਮੈਨੂੰ ਸਹੀ ਕਿਆ ਸੀ ਬਈ ਇਹ ਚੀਜ਼ਾਂ ਖਾਣੀਆਂ ਚਾਈਦੀਆਂ ਨੇ ਸਵੇਰੇ ਉੱਠ ਕੇ ਕੋਈ ਔਖਾ ਕੰਮ ਨਹੀਂ ਹੈਗਾ ਹਂਜੀ-ਹਂਜੀ ਕੋਈ
ਬਸ ਉਹਨੂੰ ਹਾਂਜੀ-ਹਾਂਜੀ ਬਸ ਥੋੜ੍ਹਾ ਭਿਗੋਓਣ ਦਾ ਆਲਸ ਰਹਿੰਦਾ ਬੰਦਿਆਂ ਨੂੰ ਬਾਕੀ ਓ ਔਖਾ ਤੇ ਨੀ ਹੈਗਾ। ਬਲਕਿ ਅੱਛੈ ਦਵਾਈ ਨਾਲ ਆਹ ਸਭ ਚੀਜ਼ਾਂ ਖਾ ਲੋ ਦਵਾਈ ਨੇ ਤੇ ਫਿਰ ਅੰਦਰ ਕੋਈ ਨਾ ਕੋਈ ਸਾਈਡ ਇਫੈਕਟ ਏ ਤੇ ਇਹਨੇ ਇਹਦਾ ਤਾਂ ਕੋਈ ਸਾਈਡ ਫੈਕਟ ਹੈ ਈ ਨੀ ਐ
ਨਾ-ਨਾ-ਨਾ ਸਹੀ ਗੱਲ ਐ ਤੁਸੀਂ ਜਵਾਨ ਤੁਹਾਡਾ ਚਿਹਰੇ ਤੇ ਬੁਢਾਪਾ ਆਉਣਾ ਈ ਨਹੀਂ ਨਾ ਰਿੰਕਲ ਪੈਣੇ ਨੇ ਚਿਹਰੇ ਤੇ ਸਕਿਨ ਟਾਈਟ ਰਹਿਣੀ ਐ ਚਿਹਰੇ ਤੇ ਬੁਢਾਪਾ ਨੀ ਆਏਗਾ ਕਿਉਂ ਕਿ ਇਹ ਚੀਜ਼ਾਂ ਸਾਨੂੰ ਅੰਦਰੋਂ ਜਾਨ ਪਾਉਂ ਦੀਆਂ ਨੇ ਅਸੀਂ ਚੀਜਾਂ ਨੂੰ ਲੋਕੀ ਆਲਸ ਕਰਦੇ ਨੇ ਦਵਾਈਆਂ ਖਾ ਕੇ ਖੁਸ਼ ਹੋ ਜਾਣਗੇ ਅਸੀ ਜੇ ਐ ਚੀਜਾਂ ਖਾਵਾਗੇ ਦਵਾਈ ਸਾਡੇ ਨੇੜੇ ਆਏਗੀ ਨੀ ਬ ਥੋੜਾ ਜਾ ਆਲਸ ਲੱਗਦਾ ਤੁਸੀਂ ਸ਼ਾਮ ਨੂੰ ਪਿਓ ਲੋ ਤੁਹਾਨੂੰ ਰਾਤੀ ਭੁੱਲ ਜਾਂਦਾ ਮੈਂ ਤੇ ਕਈ ਵਾਰੀ ਸ਼ਾਮ ਨੂੰ ਭਿਓ ਲੈਂਨੀ ਆ ਰਾਤ ਦੇਖ ਚਲੋ ਬੰਦੇ ਨੀਂਦ ਆਈ ਹੁੰਦੀ ਆ ਨਾ ਲੱਗਦਾ ਮਨ ਚੁਸਤ ਹੈਗਾ ਉਸ ਟਾਈਮ ਪਿਯੋ ਕੇ ਬੰਦਾ ਵੇਲਾ ਜਾਵੇ ਇੱਕ ਕੰਮ ਤੇ ਹੈ ਹੀ ਐ ਪਿਓਣਾ। ਮ ਤਾਂ ਤੁਹਾਡਾ ਦਿਮਾਗ ਵੀ ਤੇਜ਼ ਰਹੇਗਾ ਕਈ ਵਾਰ ਸਾਡੀ ਉਮਰ ਵੱਧਦੀ ਐ ਇਹਦੇ ਨਾਲ਼ ਸਾਡਾ ਦਿਮਾਗ ਹੀ ਕਮਜ਼ੋਰ ਹੁੰਦੈ ਅਸੀਂ ਚੀਜ਼ ਰੱਖ ਕੇ ਭੁੱਲ ਜਾਂਨੇ ਐ ਕਿੱਥੇ ਰੱਖ ਕਿ ਸਾਨੂੰ ਲੱਭਦੇ ਨਈ। ਹਾਂ ਐ ਚੀਜ਼ਾਂ ਨਾ ਸਾਡਾ ਦਿਮਾਗ ਚੁਸਤ ਰਹੇਗਾ ਅਸੀਂ ਬੁਢਾਪੇ ਤੱਕਨ ਸਵਸਥ ਰਹਾਂਗੇ ਮਤਲਬ ਸਾਡੀ ਉਮਰ ਦਾ ਅੱਧੀ ਮਤਲਬ ਜਵਾਨੀ ਬੁਢਾਪੇ ਵੱਲ ਨੀ ਜਾਏਗੀ ਅਸੀਂ ਲੱਗਾਂਗੇ ਏਜ ਦੇ ਹੋਵਾਂਗੇ ਪਰ ਇੰਨੀ ਏਜ ਦੇ ਲੱਗ ਨਹੀਂ ਜੇ ਅੱਜ ਚੀਜ਼ਾਂ ਖਾਂਦੇ ਰਵਾਂਗੇ ਤੇ ਮੂੰ
ਚਲੋ ਐ ਸਭ ਗੱਲਾਂ ਵੀ ਇੱਕ ਇੱਕ ਇੱਕ ਸਾਈਡ ਤੇ ਨੇ ਕਿ ਅਸੀਂ ਬੁੱਢੇ ਨੀ ਹੋਵਾਂਗੇ ਕੁੱਛ ਪਰ ਇਹਵੇ ਕਿ ਸਿਰਫ ਮੇਨ ਸਰੀਰ ਦੇ ਵਿੱਚ ਅੰਦਰ ਇਹ ਸਭ ਚੀਜ਼ਾਂ ਖਾ ਕੇ ਤਾਕਤ ਆ ਜੇ ਕਿ ਬੰਦਾ ਚੁਸਤੀ ਫੁਰਤੀ ਵਾਲਾ ਬਣ ਜੇ ਇਹ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਏ ਦੇਖ ਵੀ ਸ਼ਰੀਰ ਤੂੰ ਸੈ ਨਾ ਤੇ ਫਿਰ ਤੇ ਕੋਈ ਕੋਈ ਪ੍ਰੋਬਲਮ ਹੀ ਨੀ ਹੈ ਜੇ ਸਾਡਾ ਸਰੀਰ ਬਿਮਾਰ ਹੋ ਗਿਆ ਨਾ ਤੇ ਨਾ ਸਾਨੂੰ ਖਾ ਖਾਣ ਨੂੰ ਸੁਆਦ ਆਨਾ ਜੇ ਨੇ ਤੇ ਨਾ ਪੀਣ ਨੂੰ ਤੇ ਨਾ ਕਿਤੇ ਘੁੰਮਣ ਨੂੰ ਆਣਾ ਜੇ ਤੇ ਸਰੀਰ ਐਕਟਿਵ ਹੋਣਾ ਜੇ ਚੁਸਤ ਹੋਣਾ ਚਾਹੀਦੈ ਫਿਰ ਤੇ ਜ਼ਿੰਦਗੀ ਦਾ ਮਜ਼ਾ ਏ ਨਹੀਂ ਤੇ ਅਗਰ ਸ਼ਰੀਰ ਇੱਕ ਅਰੀ ਖ਼ਰਾਬ ਹੋ ਗਿਆ ਨਾ
ਹਾਂਜੀ ਹਾਂਜੀ ਤੇ ਉਹ ਅੱਜ ਕੱਲ ਦਾ ਸਭ ਤੋਂ ਅਮੀ ਅਮੀਰ ਬੰਦਾ ਕਿਹੜਾ ਵ ਅੱਜ ਕੱਲ ਦਾ ਜਿਹਦਾ ਸ਼ਰੀਰ ਸਵਸਥ ਏ ਉਹ ਬੰਦਾ ਸਭ ਤੋਂ ਅਮੀਰ ਏ ਕਿਉਂਕਿ ਪੈਸੇ ਨਾਲ ਸ਼ਰੀਰ ਈ ਨੀ ਨਹੀਂ ਲਈ ਜਾਣੀ ਇਸ ਪੈਸੇ ਚਲੀ ਕਰ ਲਈ ਕੁਦਰਤ ਦੀ ਦੇਣ ਜਿਹੜਾ ਬੰਦਾ ਅੱਜ ਕੱਲ੍ਹ ਸਵਸਥ ਤੇ ਨਾ ਸਮਝੋ ਓ ਸਭ ਤੋ ਅਮੀਰ ਹੈਗਾ ਵੇ ਕਈ ਕ ਅਮੀਰ ਵੇਖ ਦਿ ਨੇ ਉਹਨਾਂ ਨੇ ਕਿੰਨੇ ਰੋ ਉਹ ਘੇਰੇ ਨਹੀਂ ਸਕਦੇ ਕਿ ਉਹਨਾਂ ਕੋਲ ਸ ਰੱਬ ਨੇ ਸਭ ਕੁਝ ਦਿੱਤਾ ਹੁੰਦੈ ਪਰ ਉਹਨਾਂ ਦਾ ਅੰਦਰ ਸ਼ਰੀਰ ਇਜਾਜ਼ਤ ਦੇ ਦਾ ਕੋਈ ਚੀਜ਼ ਖਾਣ ਦੀ ਫਰੂਟ ਖਾਣਾ ਸ਼ਵ ਹੋਈ ਹੋਈ ਏ ਮਤਲਬ ਪਰੇਸ਼ਾਨੀਆਂ ਤੇ ਹੈ ਤੁਸੀਂ ਆਪਣਾ
ਹੂੰ।
ਆਪਣੇ ਸਰੀਰ ਨੂੰ ਸਵੱਸਥ
ਹਾਂ, ਮੈਂ ਤੇ ਇਹੀ ਕਹਿ ਰਹੀ ਹਾਂ ਕਿ ਏ ਹਾਂਜੀ, ਮੈਂ ਤੇ ਇਹੀ ਕਹਿ ਰਹੀ ਆ ਕਿ ਦਵਾਈਆਂ ਖਾਣ ਨਾਲੋਂ ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਨੇ ਕਿ ਯੋਗਾ ਕਰੋ ਐਕਸਰਸਾਈਜ਼। ਕਰੋ ਅੱਛਾ ਡਰਾਈ ਫਰੂਟਸ ਖਾਓ। ਫਰੂਟਸ ਖਾਓ। ਸੈਲਡ ਖਾਓ ਤੇ ਬਜ਼ਾਰੀਚੀਜ਼ਾਂ ਜਾਂ ਨਾ ਖਾਓ। ਤੇ ਸਰੀਰ ਚ ਚੁਸਤ ਤੇ ਦੁਨੀਆਂ ਵਧੀਆ। ਆਪਣਾ ਅੱਛਾ ਤੁਹਾਡਾ ਅ ਸਭ ਕੁਛ। ਖੁਸ਼ੀ ਖੁਸ਼ੀ ਅਗਰ ਇੱਕ ਵਾਰੀ ਸਰੀਰ ਬੀਮਾ ਹੁਣ ਤੁਸੀਂ ਦੇਖੋ ਕਿ ਸਾਡਾ ਸਿਰ ਹੀ ਪੀੜ ਹੋ ਰਿਹਾ। ਤੇ ਅਸੀਂ ਸਾਨੂੰ ਕਿੱਥੇ ਬਾਜ਼ਾਰ ਵੀ ਤੇ ਜਾਣਾ ਜਾਂ ਕੋਈ ਕੰਮ ਕਰਨ ਜਾਣਾ ਸਾਡਾ ਮਨ ਜੀ ਨੀ ਕਰੇਗਾ ਜਾਣ ਨੂੰ। ਹਾਏ ਨਹੀਂ ਮੇਰਾ ਸਿਰ ਪੀੜ ਹੋ ਰਿਹਾ ਮੈਂ ਕਿਵੇਂ ਜਾਵਾਂ? ਕਿਵੇਂ ਨਹੀਂ ਜਾਵਾਂ।
ਹਾਂਜੀ, ਹਾਂਜੀ।
ਵੈਸੇ ਅੱਜ- ਕੱਲ ਤੇ ਦੁਨੀਆਂ ਨਾ ਕਾਫ਼ੀ ਕਾਫ਼ੀ ਏਸ ਚੀਜ਼ ਵੱਲ ਨਾ, ਸਾਵਧਾਨ ਹੋ ਚੁੱਕੀ ਹੈ ਕਿ ਓਅ ਓ ਆੜ-ਕਬਾੜ ਖਾਨਾ ਸਬ ਸਬ ਨੇ ਬੰਦ ਕਰਤਾ ਦਾ
ਮੇਰੀ ਨਾ, ਇੱਕ ਭੈਨ ਏ ਹਾਂਜੀ ਮੇਰੀ ਗੱਲ ਸੁਣੋ ਗੱਲ ਸੁਨੋ ਇਕ ਮੇਰੀ ਭੈਨ ਏ, ਓ ਨਾ ਕਿਤੇ ਆਨ- ਜਾਨ ਦਾ ਨਾ ਈ ਨੀ ਲੈਂਦੀ। ਬਈ ਮੈਂ ਨੀ ਕਿਤੇ ਜਾਣਾ, ਮੈਂ ਨੀ ਕਿਤੇ ਜਾਣਾ ਮੈਂ ਓਨੂੰ ਕੈਨੀ ਆ, ਬਈ ਅਸੀਂ ਏਥੋ ਲੱਗਦਾ ਏ, ਕਿ ਬੰਦਾ ਆਪਦੇ ਬੁੜਾਪੇ ਵੱਲ ਜਾ ਰਿਆ ਵੇ। ਕਿ ਓਦਾ ਮਨ ਨਾ ਓਦਾ ਕਿਤੇ ਜਾਨਦਾ ਦਿਲ ਇ ਨਈ ਕਰਦਾ, ਬੰਦਾ ਜੇੜਾ ਬੰਦਾ ਕਿਤੇ ਸੁਸਤ ਹੁੰਦੈ‌, ਜੇੜਾ ਕਿਤੇ ਜਾਨ ਆਸਤੇ ਨਾ ਲੈਂਦੈ, ਕਿ ਮੈ ਏਥੇ ਜਾਣਾ, ਮੈਂ ਓਥੇ ਜਾਣਾ ਜਬ ਬੰਦਾ ਅੰਦਰੋ ਠੀਕ ਈ ਨੀ ਐ ਓ ਕਏਗਾ ਮੈ ਤੇ ਘਾਰ ਈ ਠੀਕ ਆ ਮੈਂ ਨੀ ਕਿਧਰੇ ਜਾਣਾ। ਇਸ ਕਰਕੇ ਮੈਂ ਓਨੂ ਸਮਜਾਨੀ ਆਂ ਆ- ਜਾ ਕੇ ਨਾ, ਮਨ ਖੁਸ਼ ਹੁੰਦੈ। ਕਿਸੇ ਚਾਰ ਬੰਦੇਆਂ ਨੂੰ ਮਿਲਾਂਗੇ, ਤੇ ਸਾਡੀ ਜੇਅੜੀ ਅੰਦਰ ਸੀ ਗੱਲਾਂ ਬੰਦਾ ਕਈ ਤਰਾਂ ਦੀਆਂ ਸੋਚਦਾ ਘਾਰ ਬੈਅ ਕੇ ਬੰਦਾ ਭੁਲਾ ਦਿੰਦਾ ਆਪਨੀਆਂ ਓਅ ਗੱਲਾਂ। ਕਿਧਰੇ ਜਾਂਦਾ ਵੇ ਤੇ ਕਿਸੇ ਚਾਰ ਜਦ ਬੈਂਦੈ ਤੇ ਮਨ ਸਾਡਾ ਫ੍ਰੈਸ਼ ਹੁੰਦਾ ਵੇ। ਬਈ ਕਿਤੇ ਆਣਾ- ਜਾਣਾ ਚਾਈਦੈ।
ਹਾਂਜੀ, ਹਾਂ ਮੈਂ ਡੋਕਟਰਸ ਦੀ ਵੀ ਰਾਏ ਐ। ਕਿ ਜੇੜਾ ਬੰਦਾ ਘਾਰ ਅੰਦਰ ਈ ਰੈਂਦਾ ਏ ਨਾ ਬਾਹਰ ਨਈ ਜਾਂਦਾ ਓਅ ਬੜੀ ਜਲਦੀ ਬਿਮਾਰ ਹੋਏ ਡਿਪਰੈਸ਼ਨ ਦਾ ਸ਼ਿਕਾਰ ਹੋਏਗਾ, ਜਿਹੜਾ ਬੰਦਾ ਅੰ ਬਾਰ ਅੰਦਰ- ਬਾਹਰ ਘੁੰਮਦਾ ਰਏਗਾ ਫ੍ਰੇਸ਼ ਹਵਾ ਚ ਜਾਏਗਾ ਤੇ ਓਦੇ ਆੱਕਸੀਜ਼ਨ ਵੀ ਓਨੂੰ ਓਨੀ ਮਿਲੇਗੀ ਥੋੜੀ ਅੰਦਰ ਨਾ ਕੋਈ ਜੀਨ ਦੀ ਚਾਹ ਵੀ ਪੈਦਾ ਹੋਊ ਕੀ ਏ, ਬੰਦਾ ਚਾਰੋ ਤਰਫ਼ ਦੇਖਦਾ ਏ ਕਿ ਕਿੰਨੀ ਦੁਨੀਆਂ ਰੱਬ ਏਨੀ ਸੋਨੀ ਬਨਾਈ ਏ। ਆਂ ਹਾਂ ਤੇ ਸ੍ਹਾਨੂ ਹਾਂ ਬਾਹਰ ਘੁੰਮੀਏ ਕਿਸੇ ਨੂੰ ਮਿਲੀਏ ਤੇ ਸਾਡੇ ਕੋ ਵਿਚਾਰ ਦਾ ਹੀ ਇੱਧਰ ਆਦਾਨ ਪ੍ਰਦਾਨ ਹੁੰਦਾ ਹੈ ਕਿ ਉਹ ਮੈਨੂੰ ਆਪਣੇ ਵਿਚਾਰ ਦੱਸ ਰਿਹਾ ਮੈਂ ਉਹਨੂੰ ਆਪਣੇ ਵਿਚਾਰ ਦੱਸ ਐਸ ਤਰਾਂ ਬੰਦਾ ਨਾ ਕੋਈ ਜੀਣ ਦੀ ਨਾ ਚਾਹ ਪੈਦਾ ਹੁੰਦੀ ਹੈ ਅੰਦਰ ਬੈਠ ਬੈਠ ਕੇ ਤੇ ਉਹੀ ਹੈ ਰੋਟੀ ਪੀਣ ਦੇ ਕੰਮ ਕੋਲੋਂ ਸਵੇਰ ਦੀ ਰੋਟੀ, ਦੁਪਹਿਰ ਦੀ ਰੋਟ ਟੀ, ਰਾਤ ਦੀ ਰੋਟੀ ਟੀ ਖਾਈ ਜਾਓ ਤੇ ਕੱਛੂ ਵਾ ਤਨਸੋਈ ਜੋ ਉਹ ਉਹ ਜ਼ਿੰਦਗੀ ਨੀ ਹੁੰਦੀ ਜ਼ਿੰਦਗੀ ਸਾਨੂੰ ਸਾਨੂੰ ਰੱਬ ਨੇ ਦਿੱਤੀ ਜੀਣ ਵਾਸਤੇ ਆਪਣਾ ਖੁੱਲੇ ਹੋ ਕੇ ਜੀਅ ਈਓ ਨਾ ਅੰਦਰ ਬਾਹਰ ਘੁੰਮੋ ਫਿਰੋ ਸਭ ਨਾਲ ਪਿਆਰ ਕਰੋ ਦੇਖੋ ਰੱਬ ਨੇ ਦੁਨੀਆਂ ਬਨਾਈ ਐ ਪਿਆਰ ਕਰਨ ਵਸਤੇ
ਹਾਂਜੀ, ਹਾਂਜੀ, ਬਿਲਕੁਲ ਸਈ ਕੈ ਰੇ ਓ ਤੁਸੀ।
ਸਬ ਨੂੰ ਇੱਜਤ ਦਿਓ ਹੂ, ਠੀਕ ਏ। ਚਲੋ ਤੁਆਡ ਨਾਲ ਗੱਲ ਕਰਕੇ ਬੜਾ ਈ ਮਜ਼ਾ ਆ ਦਾ ਮੇਨੂੰ‍, ਤੇ ਐਸੇ ਕਰਕੇ ਮੈਂ ਤੁਹਾਨੂੰ ਫੋਨ ਮਿਲਾ ਲੈਨੀ ਆ
ਚੰਗਾ ਕਰਦੇ ਓ, ਮੇਰਾ ਵੀ ਮਨ ਫਰੈਸ਼ ਹੋ ਜਾਂਦਾ ਐ, ਚਲੋ ਠੀਕ ਐ।
ਠੀਕ ਐ ਜੀ ਦੋਬਾਰਾ ਮਿਲਾਂਗੇ।